ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਔਰ
ਕੀ ਹਾਲ ਹੈ ਜੀ
ਵਧੀਆ-ਵਧੀਆ, ਕੋਾਲ ਨੀ ਮਿਲਦੀ ਪਈ ਸੀ ਕਿਉਂ?
ਪਤਾ ਨਹੀਂ ਕਿਉਂ ਮਿਲ ਨਹੀਂ ਰਹੀ, ਸਮਝ ਨਹੀਂ ਆ ਰਿਹਾ।
ਅੱਛਾ, ਮੇਰੀ ਤੇ ਇਕ ਦਮ ਮਿਲ ਗਈ ਸੀ।
ਹੋਰ ਦੱਸੋ, ਕੀ ਹੋ ਰਿਹਾ ਅੱਜ ਕੱਲ?
ਬਸ ਬੱਚਿਆਂ ਦੀ ਛੁੱਟੀਆਂ ਹੈਗੀਆਂ ਤੇ ਬਸ ਇਹੀ ਚੀਜ਼ਾਂ ਦੀ ਗੱਲਾਂ ਹੋ ਰਹੀਆਂ ਕਿ ਮੋਬਾਇਲ ਦਾ ਯੂਜ, ਟੀ ਵੀ ਵਗੈਰਾ ਬੱਚੇ ਜ਼ਿਆਦਾ ਵੇਖਦੇ ਹੈਗੇ ਨਾ।
ਹਾਂਜੀ-ਹਾਂਜੀ, ਅੱਜ ਕੱਲ੍ਹ ਤਾਂ ਇਹੀ ਚੱਲ ਰਿਹਾ। ਹੋਮਵਰਕ ਵੀ ਬਹੁਤ ਮਿਲਿਆ ਹੋਣਾ ਸਕੂਲ ਦਾ ਤਾਂ?
ਹਾਂ ਹੋਮਵਰਕ ਤਾਂ ਚਲੋ ਅਹ ਬੱਚੇ ਵੱਡੇ ਹੈਗੇ ਆਪਣੇ ਆਪ ਕਰ ਲੈਂਦੇ ਹੈਗੇ, ਛੋਟੇ ਨਹੀਂ ਹੈਗੇ ਜ਼ਿਆਦਾ ਮੇਰੇ ਬੱਚੇ। ਪਰ ਸਾਰਾ ਦਿਨ ਸਿਆਪਾ ਤੇ ਲੱਗਿਆ ਹੀ ਰਹਿੰਦਾ, ਟੀ ਵੀ ਛੱਡੋ, ਮੋਬਾਇਲ ਛੱਡੋ। ਬਸ ਏਹੀ ਕੰਮ ਚੱਲਦਾ ਰਹਿੰਦਾ।
ਹੂੰ, ਬੱਚਿਆਂ ਨੂੰ ਇਹੀ ਮੈਨੇਜਮੈਂਟ ਕਰਨੀ ਨਾ ਬਹੁਤ ਔਖੀ ਹੈ ਇਹਨਾਂ ਦਿਨਾਂ ਚ। ਬੱਚਿਆਂ ਨੂੰ ਜ਼ਿਆਦਾ ਮੋਬਾਇਲ ਵੀ ਨੀ ਦੇਖਣਾ ਚਾਹੀਦਾ, ਜ਼ਿਆਦਾ ਟੀ ਵੀ ਵੀ ਨੀ ਦੇਖਣਾ ਚਾਹੀਦਾ। ਦੋਨੋ ਹੀ ਚੀਜ਼ਾਂ ਦਾ ਥੋੜਾ ਲਿਮਿਟਡ ਜਿਹੜਾ ਯੂਜ ਹੋਵੇ ਉਹ ਉਨਾ ਕੁ ਚੰਗਾ ਲੱਗਦਾ। ਤਾਂ ਕਿ ਉਹਦੀ ਸਿਹਤ ਵੀ ਠੀਕ ਰਵੇ, ਆਈਜ਼ ਵੀ ਠੀਕ ਰਵੇ ਤੇ ਦਿਮਾਗ ਤੇ ਵੀ ਪ੍ਰੈਸ਼ਰ, ਮੇਨ ਓਹ ਜਿਹੜਾ ਸਭ ਤੋਂ ਵੱਡੀ ਗੱਲ ਏ ਕਿ ਜਿਆਦਾ ਟੀ ਵੀ, ਜ਼ਿਆਦਾ ਮੋਬਾਇਲ ਜਿਹੜਾ ਬ੍ਰੇਨ ਤੇ ਦਿਮਾਗ, ਦਿਮਾਗ ਤੇ ਅਸਰ ਪਾਉਂਦੈ।
ਬੱਚੇ ਨਾ ਅਗ੍ਰੇਸਿਵ ਜਿਆਦਾ ਹੋ ਜਾਂਦੇ ਹੈ ਨਾ, ਮੋਬਾਇਲ ਦੇ ਯੂਜ ਕਰਕੇ ਨਾ ਬੱਚੇ। ਕਿਉਂਕਿ ਸੋਸ਼ਲ ਮੀਡੀਆ ਕਿਉਂਕਿ ਤੁਸੀਂ ਪਤਾ, ਅੱਜ ਕੱਲ ਇੱਕ ਤੇ ਫੋਟੋ ਆ ਗਈਆਂ, ਰੀਲਾਂ ਆਂਦੀਆਂ, ਬੜੀ ਗ਼ਲਤ-ਗਲਤ ਚੀਜ਼ਾਂ ਤੇ ਆਉਂਦੀ ਹੈਗੀ ਇ ਨਾ ਸ਼ੋ ਤੇ ਹੁੰਦਾ ਹੀ ਹੈਗਾ ਬੱਚਿਆਂ ਨੂੰ, ਸਾਈਡ ਇਫੈਕਟ
ਨੌਲੇਜ, ਹਾਂ ਓਨਾਂ ਨੂੰ ਪਤਾ ਪਹਿਲੇ, ਹਾਂ ਨੌਲੇਜ। ਵੀ ਜ਼ਿਆਦਾ ਵੱਧ ਜਾਂਦੇ ਆ। ਕੁਛ ਉਹ ਹੈਲਪ ਕਈ ਜੇਟ ਛੋਟੇ ਥੋੜੇ ਬੱਚੇ ਹੋਣ ਤੋਂ ਐਕਿੰਗ ਓਦਾਂ ਦੀ ਸੇਮ ਕਰਨ ਲੱਗ ਪੈਂਦੇ ਆ। ਦੇਖ-ਦੇਖ ਕੇ ਜਿੱਦਾਂ ਬੱਚੇ ਉਹ ਬੋਲਦੇ ਹੈ। ਜਦਾਂ ਚ ਰੀਲਾਂ ਦੇਖਦੇ ਆ ਓਦਾਂ ਹੀ ਉਹ--ਸੇਮ ਉਓਦਾਂ ਦੇ ਐਕਟ ਕਰਨ ਲੱਗ ਪੈਂਦੇ ਘਰ ਵੀ
ਹਾਂ ਸੇਮ ਐਕਟ ਨਾਲ ਅਗਰੈਸਿਵ ਵੀ ਜਿੱਦਾਂ ਵ ਤੇਰੀ ਹੋ ਜਾਂਦੀ ਹੈ ਨਾ ਸਾਡੇ ਟਾਈਮ ਕੇ ਕੋਈ ਚ ਜਿੱਦਾਂ ਥੋੜੀ ਕਰਦਾ ਸੀ ਪੇਰੈਂਟ ਚ ਡਰਦੇ ਸੀ। ਅੱਜ, ਕੱਲ ਦੇ ਬੱਚੇ ਡਰਾ ਅੱਜ, ਕੱਲ ਦੇ ਬੱਚੇ ਡਰਾਦੇ ਹੈਗੇ।
ਹਾਂਜੀ ਅੱਖਾਂ ਨਾਲ ਡਰਦੇ ਸੀ ਨਹੀਂ ਬਹੁਤ ਜ਼ਿਆਦਾ ਮੇਨ ਉਹੀ ਹੈ ਤੁਸੀਂ ਉਹਨਾਂ ਦਾ ਟਾਈਮ ਟੇਬਲ ਚਾਰਟ ਬਣਾਓੋ ਇੱਕ ਉੱਠਣ ਦਾ ਟਾਈਮ ਚਲੋ ਥੋੜਾ ਜਿਹਾ ਅੱਜ ਕੱਲ ਛੁੱਟੀਆਂ ਥੋੜਾ ਹੋਰ ਘੰਟਾ ਦੋ ਘੰਟਾ ਲੇਟ ਕਰ ਦੋ ਉਸ ਤੋਂ ਬਾਅਦ ਮੇਨ ਉਹ ਦਾ ਟਾਈਮ ਟੇਬਲ ਬਣਾਓ ਇੱਕ ਟਾਈਮ ਟੇਬਲ ਬਣਿਆ ਹੋਏਗਾ ਬੱਚਿਆਂ ਦਾ। ਤੇ ਦੇ ਨਾਲ ਬੱਚਿਆਂ ਨੂੰ ਇਹ ਕੇ ਥੋੜਾ ਜ ਉਹ ਰਹੇ ਕਿ ਹਾਂ ਇਸ ਟਮ ਅਕੋਡਿੰਗ ਕੰਮ ਕਰਨਾ -ਓਦੇ ਨਾਲਨਾਂ ਦਾ ਥੋਾ ਮੈਨੇਜ ਵੀ ਹੋ ਗ ਸਟਡੀ ਦਾ ਵੀ ਕੰਮ ਹੋਗਾ ਟੀ ਮੋਬਲ ਦਾ ਯੂਜ ਘਟ ਹੋਗਾ ਬਾਕੀ ਐਕਟੀਵਿਟੀ ਹਾ ਗਿਆ। ਐਕਟੀਵਿਟੀ ਕਰਾ ਉਹਨਾਂ ਨੂੰ ਕੱਲ ਦੇ ਦੋ ਕਲਰਿੰਗ ਹੈ। ਚਲੋ ਬੱਚੇ ਤੁਹਾਡੇ ਵੱਡੇ ਕਲਿੰਗ ਨ ਕਰੇ ਹੋਰ ਬੜੀਆਂ ਐਕਟੀਵਿਟੀਜ਼ ਹੈ।
ਨਹੀਂ, ਨਹੀਂ ਉਹ ਤੇ ਖੇਲਣ ਤੇ ਮੇਰਾ ਬੱਚਾ ਚਾਹੁੰਦਾ ਹੈਗਾ ਬੈਡਮਿੰਟਨ ਵ ਗਿਆਰਾਂ ਵੈਸੇ। ਪਰ ਉਹੀ ਹੁੰਦਾ ਨਾ ਮੋਬਾਇਲ ਤੇ ਬੱਚੇ ਬੱਚੇ ਨੂੰ ਅੱਜ, ਕੱਲ੍ਹ ਯੂਜ ਕਰਨਾ ਪੈਂਦਾ ਹੈ। ਕਿਉਂਕਿ ਹੋਮਵਰਕ ਮੋਬਾਈਲ ਤੇ ਆ ਰਿਹਾ ਹੈ। ਟਿਊਸ਼ਨ ਦਾ ਕੰਮ ਹੈਗਾ ਉਹ ਮੋਬਾਈਲ ਤੇ ਹੈਗਾ। ਟੀ ਵੀ ਦਾ ਕੰਮ ਮਤਲਬ ਪੋਲੀ ਡੇ ਹੋਮਵਰਕ ਕਰਨਾ। ਫਰੈਂਡ ਨਾਲ ਮਿਲ ਕੇ ਕੋਈ ਐਕਟੀਵਿਟੀ ਪ੍ਰੋਜੈਕਟ ਬਣਾਉਣਾ। ਮੋਬਾਈਲ ਤੇ ਦੇਖੋ ਯੂਜ ਹੋ ਨਹੀਂ ਹੀ ਹੋ।
ਹਾਂ ਇਹ ਤਾਂ ਕਰੋਨਾ ਤੋਂ ਬਾਅਦ ਇਹ ਤਾਂ ਸਾਰੀ ਚੀਜ਼ਾਂ ਬੱਚਿਆਂ ਦੀ ਲਾਈਫ ਚ ਇੱਕ ਤਰ੍ਹਾਂ ਜੁੜ ਗਈ ਹੈ। ਸਾਨੂੰ ਪਤਾ ਨੀ ਹੁੰਦਾ ਸੀ ਫੋਨਾਂ ਦੇ ਬਾਰੇ ਤਾਂ ਬੱਚਿਆਂ ਨੂੰ ਅੱਜ ਦੇ ਟਾਈਮ ਚ ਸਾਨੂੰ ਉਹਨਾਂ ਨੂੰ ਵਨ ਪੁੱਛਣਾ ਪੈਂਦਾ ਹੈ ਕਿ ਹਾਂ ਕਿਹੜੀ ਚੀਜ਼ ਕਿੱਦਾਂ ਕਰਨੀ ਹੈ ਹ ਹੁਣ ਸਭ ਤਾਰਾਂ ਨੂੰ ਇਸ ਟਾਈਮ ਫੋਨ ਦੇ ਬਾਰੇ।
ਤੇ ਮੈਂ ਤੇ ਖੁੱਦ ਕਹਿੰਦੀ ਹਾਂ ਕਿ ਦੱਸੋ ਫਿਰ ਕਹੇਗਾ ਤੁਹਾਨੂੰ ਕੀ ਪਤਾ ਪੜ੍ਹੇ ਲਿਖੇ ਹੋ ਕੇ ਵੀ ਤੁਸੀਂ। ਦੀ ਨੌਲੇਜ ਨਹੀਂ ਹੈ। ਮੈਂ ਕਿਹਾ ਸਾਡੇ ਟਾਈਮ ਹੁੰਦਾ ਹੀ ਨਹੀਂ ਸੀ। ਕੁਛ ਐਵੇ ਦਾ ਯੂਸ ਤੇ ਸਾਨੂੰ ਹੁਣ ਨਹੀਂ ਚੀਜ਼। ਕੋਈ ਲੋ ਇਹ ਤੇ ਸਿਕਨੀ ਤੇ ਪਹਿ ਪੈਣੀ ਪੜੇਗੀ ਨਾ ਫ ਕਰਨ ਕਦੇ ਇਹਿਕ
ਇਹ ਤਾਂ ਹੈ ਹੀ ਹੈ ਉਹੀ ਹੈ ਬਟ ਫਿਰ ਵੀ ਬਹੁਤ ਜ਼ਿਆਦਾ ਮਤਲਬ ਬੱਚਿਆਂ ਦੇ ਬ੍ਰੇਨ ਦੇ ਉਪਰ ਜਿਹੜਾ ਅਸਰ ਹੈ ਉਹ ਘੱਟ ਪਵੇ ਤੇ ਇਸ ਕਰਕੇ ਥੋੜਾ ਜਿਆਦਾ ਮੈਨੇਜ ਕਰਨਾ ਕੋਸ਼ਿਸ਼ ਕਰੋ ਬੁੱਕਸ ਤੋਂ ਜ਼ਿਆਦਾ ਨਲੇਜ ਲਵੋ ਥੋੜਾ ਫੋਨ ਥੋੜਾ ਘੱਟ ਕਰੋ ਬੱਚੇ ਕੀ ਕਰਦੇ ਅੱਜ ਕੱਲ ਬੁੱਕਸ ਤੋਂ ਨੀ ਹ ਆਂਸਰ ਕੱਢਣੇ ਚੈਟ ਜ ਪਿਟੀ ਕਰ ਲਿਆ। ਫਟਾਫਟ ਕੋਈ ਹੋਰ ਐਪ ਖੋਲ ਲਈ--ਗੂਗਲ ਨੂੰ ਗੂਗਲ ਨੂੰ ਦੱਸ ਦੇਣਾ ਅੱਜ ਕੱਲ੍ਹ। ਤੇ ਬੱਚੇ ਫਟਾਫਟ ਓਦੀ ਚੀ ਈਜ਼ੀ ਹਾਂ ਈਜ਼ੀ ਟਾਸਕ ਲਭਦੇ ਆਂ ਜ ਸਾਨੂੰ ਹੋਮਵਰਕ ਮਿਲਦਾ ਸੀ ਅਸੀ ਪੈਲੇ ਲੈਸਨ ਰੀਡ ਕਰਦੇ ਸੀ ਇਸੀ ਬਾਨੇ ਲੈਸਨ ਰੀਡ ਹੋ ਜਾਂਦੇ ਸੀਗੇ।
ਹਾਂ ਲੈਸਨ ਰੀਡ ਹੋ ਗਿਆ ਅੰਡਰਲਾਈਨ ਕਰਨੀਆਂ ਸਭ ਕੁਛ ਕਰਨਾ ਪੈਂਦਾ ਸੀ ਦੋ ਦੋ ਵਾਰ ਚੈਪਟਰ ਪੜ੍ਹੋ। ਮੈਨੂੰ ਯਾਦ ਹੈ ਅੱਛੀ ਤਰ੍ਹਾਂ ਮੈਂ ਟਿਊਸ਼ਨ ਜਾਂਦੀ ਸੀ ਸੀ ਸਾਨੂੰ ਬੋਲਦੇ ਸੀ ਸਰ ਦੋ ਟਾਈਮ ਦੋ ਟਾਈਮ ਲੈਸਨ ਰੀਡ ਕਰੋ ਫਿਰ ਅੰਡਰਲਾਈਨ ਕਰੋ। ਤੁਸੀ ਅਪਣੀ ਸਪੈਲਿੰਗਾਂ ਨੂੰ ਓਹ ਕਰੋ ਅੱਜ ਬੱਚੇ ਸਪੈਲਿੰਗ ਕਰੈਕਸ਼ਨ ਨਾਲ ਜੀ ਪੀ ਟੀ ਨਾਲ ਹੋ ਜਾਂਦੀ ਹੈ
ਹਾਂਜੀ ਜੀ ਪੀ ਟੀ ਕੀ ਜਿੱਦਾਂ ਹੀ ਅਸੀਂ ਨੋਰਮਲ ਅਸੀ ਵੀ ਜਿਦਾ ਕੋਈ ਟਾਈਪਿੰਗ ਕਰਦੇ ਔ ਤਾਂ ਟਾਈਪਿੰਗ ਮਿਸਟੇਕ ਪਹਲੇ ਈ ਸਾਨੂੰ ਦੱਸ ਦਿੰਦਾ ਐ। ਸਾਡਾ ਫੋਨ ਹੀ ਆ ਹਾਂ ਵਟਸਐਪ ਵੀ ਅਸੀ ਕਿਸੇ ਨੂੰ ਲਿਖਾਂ ਹਾਂਜੀ ਇੰਗਲਿਸ਼ ਚ ਕੁਛ ਲਿਖਣ ਲਗੋ ਪਹਲੇ ਦਸ ਦਿੰਦਾ ਸਾਨੂੰ ਕਿ ਤੁਸੀ ਗਲਤ ਲਾਈਨ ਲਿਖੀ ਹੈ ਏਨੂੰ ਏਦਾਂ ਲਿਖ ਦੋ। ਤੋ ਓ ਓਟੋ ਕਰੈਕਸ਼ਨ ਜਿਹੜੀ ਆਗੀ ਤਾਂ ਬੱਚਿਆ ਨੂੰ ਤਾਂ ਬੋਤ ਜ਼ਿਆਦਾ ਓਹ ਹੋ ਗਆ ਹੈ। ਔਰ ਹੋ ਇਹ ਵੀ ਬੱਚੇ ਇਹ ਨੀ ਕਲਾ ਇੰਗਲਿਸ਼ ਈ ਏ ਹਿੰਦੀ ਵੀ ਲਿਖ ਲੋ ਪੰਜਾਬੀ ਵੀ ਲਿਖ ਲੋ ਚਾਹੇ ਹੋਰ ਕੋਈ ਸਬਜੈਕਟ ਹੈਗਾ ਸਾਰੀ ਚੀਜ਼ਾਂ ਬੱਚਿਆਂ ਦੀ ਜੇੜੀ ਓ ਖ਼ਤਮ ਹੋ ਗਈ ਰੀਜ਼ਨਿੰਗ ਜਿੱਦਾਂ ਬੱਚੇ ਜਿਹੜੇ ਕਰਦੇ ਸੀ ਨਾ ਆਪਣੇ ਆਪ ਸੋਚ ਕੇ ਕੋਈ ਕੰਮ ਕਰਨਾ ਉਹ ਚੀਜ਼ਾਂ ਬੱਚਿਆਂ ਦੇ ਬਿਲਕੁਲ ਖਤਮ ਹੋ ਗਈਆਂ।
ਮੈਮੋਰੀ ਲੋਸ ਹੋਂਦੀ ਏ ਨਾ ਬੱਚੇਆਂ ਦੀ ਮਤਲਬ ਕਿਉਂਕਿ ਬੱਚੇਆਂ ਨੂੰ ਅੱਜ ਕੱਲ੍ਹ ਦੇਖਿਆ ਨੀ ਫੋਨ ਯੂਜ ਕਰਕੇ ਟੀ ਵੀ ਕਰਕੇ ਇੰਗਜ਼ਾਇਟੀ ਡਿਪ੍ਰੈਸ਼ਨ ਪਤਾ ਨੀ ਬਥੇਰੇ ਲੋਕਾਂ ਕੋਲੋਂ ਮੈਂ ਸੁਣਿਆ ਐ ਕਿ
ਬੋਤ ਜਾਦਾ ਬੱਚਿਆਂ ਨੂੰ ਏਹ ਚੀਜ਼ਾਂ ਹਾਂਜੀ ਹੋਣ ਲੱਗ ਪੇਆ। ਹੁਣ ਵਿੱਚ ਵਾਈ ਫਾਈ ਬੰਦ ਹੋ ਜਵੇ ਬਾਈ ਚਾਂਸ ਹੁਣ ਸਾਡੇ ਟਾਈਮ ਚ ਕੀ ਹੁੰਦਾ ਸੀ ਅਸੀ ਲਾਈਟ ਜਾਂਦੀ ਸੀ ਤਾਂ ਅਸੀ ਫਟਾਫਟ ਖੇਲਣ ਨੂੰ ਜਾਈ ਦਾ ਸੀ ਬਾਹਰ। ਬੱਚਿਆਂ ਨੂੰ ਲਾਈਟ ਜਾਂਦੀ ਬੱਚੇ ਕਹਂਦੇ ਓਹ ਵਾਈ ਫਾਈ ਬੰਦ ਹੋ ਗਆ। ਅਬ ਕਆ ਕਰੇ ਹਮ। ਹੁਣ ਕੀ ਕਰੀਏ ਅਸੀ ਬੱਚਿਆਂ ਨੂੰ ਏਹ ਚੀਜ਼ਾਂ ਦਾਂ ਬੱਚਿਆਂ ਨੂੰ ਮਤਲਬ ਵਾਈ ਫਾਈ ਘੈਂਟਾ ਵੀ ਬੰਦ ਹੋ ਜੇ ਬਾਈ ਚਾਂਸ ਪਿੱਛੋਂ ਖਰਾਬ ਹੈ ਯਾ ਕੁਛ ਬੱਚਿਆਂ ਨੂੰ ਔ ਹੋਣ ਲੱਗ ਪੈਂਦੀ ਕਰੀਏ ਕੀ ਅਸੀ। ਵਾਈ ਫਾਈ ਤੋਂ ਕਉਂਕਿ ਹੁਣ ਤੇ ਟੀ ਵੀ ਟੀ ਵੀ ਵਾਈਫਾਈ ਦੇ ਨਾਲ ਚਲਾਂਦੇ ਪਏ ਹੋ ਤਾਂ ਯੂਜ ਹੀ ਨੀ ਕਰਦੇ ਨੋਰਮਲ ਟੀ ਵੀ। ਨੋਰਮਲ ਫਿਲਮਾਂ ਤੋਂ ਦੇਖਦੇ ਹੀ ਨੀ ਬੱਚੇ
ਯੂਜ ਹੁੰਦਾ ਸੀ ਨਾ ਹੁਣ ਤੇ ਨੈਟਫਲਿਕਸ ਆ ਗਆ ਜੀਓ ਸਟਾਰ ਆ ਗਆ ਐਵੇਂ ਦੀ ਗੱਲਾਂ ਆ ਗਈਆਂ ਤੇ
ਸਾਰੇ ਚੀਜ਼ਾਂ ਨੂੰ ਤੇ ਦੇਖਦੇ ਆ, ਹਰ ਚੀਜ਼ ਉਹਨਾਂ ਨੇ ਕਰਨੀ ਔਨਲਾਈਨ ਏ। ਹੁਣ ਤੇ ਗੇਮਾਂ ਵੀ ਔਨਲਾਈਨ ਹੋ ਗਈਆਂ, ਚੈਸ ਖੇਡਦੇ ਬੱਚੇ ਚੈਸ ਕਿੱਥੇ ਖੇਲਦੇ ਬੱਚੇ, ਅੱਜ ਕੱਲ ਡਿਊਲਿੰਗ ਉਹ ਐਪ ਤੇ
ਹਾਂ, ਨਹੀਂ ਤਾਂ ਚੈਸ ਨਾਲ ਬਥੇਰਾ ਮਾਈੰਡ
ਹਾਂ, ਉਹ ਖੇਲਦੇ ਪਰ ਚੈਸ, ਲੂਡੋ, ਅਸੀਂ ਹਾਂਜੀ, ਘਰ ਲਿਆ ਕੇ ਵੀ ਰੱਖੀ ਫੇਰ ਵੀ ਬੱਚੇ ਕਹਿੰਦੇ, ਨਹੀਂ ਹਮ ਤੋ ਫੋਨ ਪੇ ਖੇਲ ਰਹੇ।
ਬੱਚਿਆ ਤਾਂ ਪਰ ਪਤਾ ਕੀ ਹੈਗਾ, ਇਕੱਲੇ ਬੱਚੇ ਸਾਡੇ ਵੀ ਨਹੀਂ ਖੇਲ ਸਕਦੇ ਨਾ, ਨਾਲੇ ਫਰੈਂਡ ਸਰਕਲ ਹੋਏ, ਕਜ਼ਨ ਹੋਏ, ਕੋਈ ਦੋਸਤ ਵਗੈਰਾ ਹੋਏ।
ਹਾਂ, ਉਹੀ ਮਤਲਬ ਮੇਨ ਚਲੋ ਅਸੀਂ ਵੀ ਸਮਝਦੇ ਹਾਂ ਕਿ ਟਾਈਮ ਦੇ ਨਾਲ ਬਹੁਤ ਸਾਰੀ ਚੀਜ਼ਾਂ ਚੇਂਜ ਹੋ ਗਈਆਂ, ਪਹਿਲੇ ਫੈਮਿਲੀਆਂ ਵੱਡੀਆਂ ਹੁੰਦੀਆਂ ਸੀ ਇਕੱਠੇ ਰਹਿੰਦੇ ਸੀਗੇ, ਹੁਣ ਅੱਜ ਕੱਲ੍ਹ ਸਿੰਗਲ ਸਿੰਗਲ ਫੈਮਲੀਆਂ ਹੋ ਗਈਆਂ, ਪੇਰੈਂਟਸ ਵੀ ਇੱਕ ਇੱਕ ਦੋ ਦੋ ਬੱਚੇ ਆ, ਦੋ ਬੱਚੇ ਵੀ ਕਿਸੇ ਕੋਲ ਆਪਣਾ ਕੋਈ ਵੱਡਾ ਐ, ਕੋਈ ਛੋਟਾ ਐ, ਪਹਿਲੇ ਬੱਚੇ ਵੀ ਨਾਲ ਨਾਲ ਹੁੰਦੇ ਸੀ, ਹੁਣ ਬੱਚਿਆਂ ਦਾ ਗੈਪ ਕਿੰਨਾ, ਏਜ ਗੈਪ ਹੁੰਦਾ ਬੱਚਾ ਇੱਕ ਵੱਡਾ ਹੈ, ਇੱਕ ਛੋਟਾ ਹੈ, ਵੱਡਾ ਬੱਚਾ ਆਪਣੇ ਕੰਮ ਚ ਬਿਜੀ, ਛੋਟਾ ਬੱਚਾ ਚਾਹੁੰਦਾ ਵਡਾ ਬੱਚਾ ਖੇਲੇ, ਵੱਡਾ ਬੱਚਾ ਉਸ ਹਿਸਾਬ ਨਾਲ ਖੇਲ ਨੀ ਸਕਦਾ ਛੋਟਾ ਬੱਚਾ ਬੱਚਿਆਂ ਨਾਲ ਤੇ ਸਾਨੂੰ ਵੀ ਸਮਝ ਹੈ। ਇਹ ਚੀਜ਼ਾਂ ਦੀ ਕਿ ਹਾਂ ਟਾਈਮ ਦੇ ਨਾਲ ਬਹੁਤ ਸਾਰੀ ਚੀਜ਼ਾਂ ਚੇਂਜ ਹੋ ਗਈਆਂ, ਬਟ ਸਟਿੱਲ ਫੇਰ ਵੀ ਸਾਨੂੰ ਬੱਚਿਆਂ ਨੂੰ ਫੋਨ ਮੈਂ ਕਹਿੰਦੀ ਹਾਂ, ਜਿੰਨਾ ਅਸੀਂ ਮਤਲਬ ਲਿਮਟਡ ਦੇਈਏ ਨਾ ਉਹ ਜ਼ਿਆਦਾ ਬੈਟਰ ਐ। ਮਤਲਬ ਸਭ ਤੋਂ ਪਹਿਲੇ ਸਪੈਸ਼ਲੀ ਅਸੀਂ ਉਹ ਨੂੰ ਆਪਣਾ ਪਰਸਨਲ ਫੋਨ ਨਾ ਦੇਈਏ, ਜਦ ਤੱਕ ਉਹਨਾਂ ਨੂੰ ਜ਼ਰੂਰਤ ਨਹੀਂ ਹੈ।
ਪਰ ਪਰਸਨਲ ਫੋਨ ਤੇ ਅੱਜ ਕੱਲ ਫੋਰਥ, ਫਿਫਥ ਦੇ ਨਾਲ ਬੱਚਿਆਂ ਨੂੰ ਲੀਡ ਹੋ ਕਿਉਂਕਿ ਔਨਲਾਈਨ ਕਲਾਸ, ਜਿਵੇ ਹੁਣ ਔਨਲਾਈਨ ਕਲਾਸਾਂ ਬਥੇਰੀਆਂ ਹੈਗੀਆ ਟੀਚਰ, ਜਿਵੇ ਪਿੱਛੇ ਪੋਲ਼ੋਸ਼ਨ ਦਾ ਚੱਕਰ ਪਿਆ ਸੀ ਤੇ ਔਨਲਾਈਨ ਕਲਾਸਾਂ ਸਟਾਰਟ ਹੋ ਜਾਂਦੀਆਂ ਦਿਵਾਲੀ ਦੇ ਕੋਲ
ਪਰ ਉਹ ਸੀਗਾ, ਹਾਂ। ਉਹ ਤਾਂ ਠੀਕ, ਹੈ ਬਟ ਅਸੀਂ ਉਹਨਾਂ ਦਾ ਇਕ ਸਲਿਊਸ਼ਨ ਜਾਂ ਟੈਬ ਲੈਤਾ ਉਹਨਾਂ ਨੂੰ, ਪਰ ਨੰਬਰ ਆਪਣਾ ਕਨੈਕਟ ਕਰਕੇ ਦਿੱਤਾ, ਵਾਈਫਾਈ ਨੇ ਸਿੱਧਾ ਕਰਤਾ ਨੰਬਰ ਨੀ ਪਾ ਕੇ ਦੇਣਾ ਉਹਨਾਂ ਨੂੰ। ਤਾਂ ਉਹਦੇ ਨਾਲ ਇਹ ਇਹ ਹਾਂ, ਇਹ ਕਰ ਸਕਦੇ ਹੋ, ਫੋਨ ਲੈ ਦਿੱਤਾ ਚਲੋ ਟੈਬ ਨੀ ਹੈ, ਫੋਨ ਲੈ ਦਿੱਤਾ, ਜਾਂ ਟੈਬ ਲੈ ਦਿੱਤਾ ਤੇ ਉਹਦੇ ਚ ਯੂਜ ਕਰ ਲਿਆ, ਹੁਣ ਜਿੱਦਾਂ ਹੁਣ ਅਸੀਂ ਹੁਣ ਵਟਸਐਪ ਦੇ ਦੋ ਦੋ ਫੀਚਰ ਚਲਾ ਸਕਦੇ, ਇੱਕ ਇੱਕੋ ਹੀ ਨੰਬਰ ਦੋ ਜਗ੍ਹਾ ਅਸੀਂ ਚਲਾ ਸਕਦੇ ਹਾਂ ਨੂੰ ਤੇ ਉਹ ਲੈ ਲੈਪਟੋਪ ਦੇ ਉੱਪਰ ਉਹਨਾਂ ਨੂੰ ਨੰਬਰ ਚਲਾ ਦਿੱਤਾ, ਉੱਥੋਂ ਕਲਾਸ ਲਗਾ ਲਈ ਆਪਣਾ ਫੋਨ ਦਾ ਫੋਨ ਵੀ ਆਪਣੇ ਕੋਲ ਰਿਹਾ ਔਰ ਸਾਨੂੰ ਇੱਕ ਚੈਟ ਚ ਵੀ ਪਤਾ ਚੱਲਦਾ ਰਹੇਗਾ, ਕਿੰਨਾ ਚੈਟ ਵੀ ਬੱਚਾ ਆਪਣੀ ਫਰੈਂਡ ਸਰਕਲ ਨਾਲ ਕਰ ਰਿਹਾ, ਮਤਲਬ ਥੋੜਾ ਜਿਹਾ ਸਾਨੂੰ ਵੀ ਪ੍ਰੀਕੋਸਨ ਐਸ ਅ ਪੇਰੈਂਟਸ ਸਾਨੂੰ ਥੋੜਾ ਜਿਹਾ ਪ੍ਰੀਕੋਸ਼ਨ ਲੈ ਕੇ ਚੱਲਣਾ ਪੈਣਾ ਕਿਉਂਕਿ ਅੱਜ ਦਾ ਜਿਹੜਾ ਮਾਹੌਲ ਹੈ, ਅੱਜ ਦੇ ਟਾਈਮ ਚ ਅਸੀਂ ਪੇਰੈਂਟਸ ਐਜ ਏ ਪੇ ਰੇ ਹੋ ਕੇ ਨਹੀਂ ਰਹਿ ਸਕਦੇ। ਪਹਿਲੇ ਸਾਨੂੰ ਬੱਚੇ ਖੇਲਦੇ ਸੀਗੇ ਅਹ ਗਲੀ ਚ ਖੇਲਦੇ ਸੀ, ਪਤਾ ਸੀ ਗਲੀ ਦੇ ਦ ਦਸ ਬਾਰਾਂ ਘਰ ਹੈਗੇ, ਉਹਨਾਂ ਦੇ ਪੰਜ ਸੱਤ ਬੱਚੇ ਜਿਹੜੇ ਵੀ ਹੈਗੇ ਉਹ ਖੇਲਦੇ ਪਏ ਸਾਹਮਣੇ, ਹੁਣ ਔਨਲਾਈਨ ਕੀ ਹੈ ਸਾਨੂੰ ਪਤਾ ਹੀ ਨੀ ਅੱਗੇ ਬੱਚਾ ਕਿਹਦੇ ਨਾਲ ਗੱਲ ਕਰ ਸਕਦਾ ਵਾ, ਔਨਲਾਈਨ ਅਗਰ ਸੋਸ਼ਲ ਮੀਡੀਆ ਸਾਡਾ ਬੱਚਾ ਹੈਗਾ ਤਾਂ ਉਹ ਕਿਸ ਬੰਦ ਕਿਹੜੇ ਨਵੇਂ ਬੰਦੇ ਨਾਲ ਗੱਲ ਕਰੇਗਾ ਸਾਨੂੰ ਨਹੀਂ ਪਤਾ ਚੱਲੇਗਾ, ਤਾਂ ਅਸੀਂ ਇਹ ਚੀਜ਼ਾਂ ਅਗਰ ਅਸੀਂ ਇੱਕੋ ਹੀ ਨੰਬਰ ਦੇ ਉੱਪਰ ਉਹਨਾਂ ਨੂੰ ਰਜਿਸਟਰ ਕਰਕੇ ਦੇਈਏ ਸਭ ਚੀਜ਼ਾਂ, ਤਾਂ ਇਹ ਹੈ ਕਿ ਸਾਨੂੰ ਉਹਨਾਂ ਦੀ ਨੌਲੇਜ ਉਹਨਾਂ ਨੂੰ ਵੀ ਪਤਾ ਚੱਲੇਗਾ ਕਿ ਮੰਮੀ ਪਾਪਾ ਦੇਖ ਰਹੇ ਆ। ਤੇ ਸਾਨੂੰ ਵੀ ਉਹਨਾਂ ਦਾ ਪਤਾ ਚੱਲੇਗਾ ਕਿ ਕਿ ਹਾਂ ਕਿ ਉਹ ਸਾਡੇ ਫੋਨਾਂ ਪਰਸਨਲ ਮੇਰਾ ਕਹਿਣ ਦਾ ਮਤਲਬ ਕਿ ਆਪਣਾ ਉਹਨੂੰ ਸਿਮ ਹਾਲੇ ਜਦ ਤੱਕ ਬਹੁਤ ਜ਼ਰੂਰਤ ਨਹੀ ਆ ਨਾ, ਕਿਤੇ ਬੱਚਾ ਬਾਹਰ ਨੀ ਜਾ ਰਿਹਾ, ਕੁਛ ਤਦ ਤੱਕ ਨਾ ਦੇਈਏ।
ਹਾਂ ਨਹੀਂ ਉਹ ਤੇ ਹੈਗਾ, ਕਿਉਂਕਿ ਨਹੀਂ ਦੇਣਾ ਚਾਹੀਦਾ ਕਿ ਬੱਚੇ ਅੱਜ ਕੱਲ੍ਹ ਦੇ ਬੜੀ ਜਲਦੀ ਵੀ ਬਿਗੜ ਵੀ ਜਾਤੇ ਹੈਗੇ ਨਾ ਇੱਕ ਤੇ ਬੱਚੇ ਹਾਈਟ ਵੀ ਬੜੀ ਚੀਜ਼ ਕਰ ਲੈਂਦੇ ਹੈਗੇ ਨਾ।
ਬਹੁਤ ਜਿਆਦਾ ਸਾਨੂੰ ਨੀ ਇੰਨਾ ਫੋਨ ਚਲਾਨੇ ਆਨੇ ਜਿੰਨੇ ਉਹਨਾਂ ਨੂੰ ਸਾਡੇ ਨਾਲ ਜ਼ਿਆਦਾ ਸੀਕਰੇਟ ਸੀਕਰੇਟਲੀ ਉਹ ਨੂੰ ਪਤਾ ਕਿ ਫੋਨ ਨੂੰ ਕਿੱਦਾਂ ਕੋਈ ਚੀਜ਼ ਕਿੱਦਾਂ ਕਰਨੀ ਹੈ ਮੈਂ ਇਸ ਕਰਕੇ ਕਹਿ ਰਹੀ ਕਿ ਇਹਨਾਂ ਦਾ ਬਹੁਤ ਜ਼ਿਆਦਾ ਇਹ ਧਿਆਨ ਰੱਖਣਾ ਕਿਉਂਕਿ ਅੱਜ ਦੇ ਟਾਈਮ ਚ ਮੈਂ ਉਹੀ ਗੱਲ ਫੇਰ ਕਹਾਂਗੀ ਕਿ ਬੱਚੇ ਪਹਿਲੇ ਸਾਡੇ ਸਾਹਮਣੇ ਖੇਲਦੇ ਸਾਨੂੰ ਪਤਾ ਹੁੰਦਾ ਸੀ ਕਿ ਉਹ ਬੱਚਾ ਕਿੱਦਾਂ ਦਾ
ਹਾਂ ਓ ਤੇ ਹੈਗਾ ਹੀ, ਅੱਜ ਕੱਲ ਕਿਸੇ ਦੇ ਫੇਕ ਆਈ ਡੀ ਨਾਲ ਕਿਸੇ ਦੇ ਉੱਤੇ ਤੁਸੀਂ ਵਿਸ਼ਵਾਸ ਨਹੀਂ ਕਰ ਸਕ ਸਕਦੇ ਨਾ ਕਿਉਂਕਿ ਪੇਰੈਂਟਸ ਕਿਤੇ ਬੱਚਾ ਨਾਲ ਨੇਬਰ ਦੇ ਘਰ ਖੇਲਣ ਜਾ ਰਿਹਾ ਸਾਨੂੰ ਨੀ ਪਤਾ ਨਾ ਉਹ ਕਿਵੇਂ ਦਾ ਹੈਗਾ ਦੀ ਆਜ-ਕਲ ਰ ਬੜਾ ਲੋਕਾਂ ਦਾ ਮਤਲਬ
ਹਾਂਜੀ-ਹਾਂਜੀ ਓਹੀ, ਓਹ ਤਾਂ ਚਲੋ ਫਿਰ ਵੀ ਨੇਬਰ ਤੇ ਤਾਂ ਅਸੀਂ ਇੱਕ ਪਰਸਨ ਕਹੀ ਜਿੱਦਾਂ ਬੜੇ ਪੁਰਾਣੇ ਰਹਿੰਦੇ ਹੈ ਤੇ ਕਈ ਸਾਨੂੰ ਵਿਸ਼ਵਾਸ ਵੀ ਉਹਨਾਂ ਦਾ ਵਿਸ਼ਵਾਸ ਵੀ ਬਣ ਜਾਂਦੈ ਤੇ ਕਈ ਪਰ ਜਿਹੜਾ ਔਨਲਾਈਨ ਤਾਂ ਸੀ ਕਿਸੇ ਹੁਣ ਮੇਰਾ ਇੱਕ ਮੇਰੀ ਇੱਕ ਕਜ਼ਨ ਸੀਗੀ ਉਹਦੀ ਬੇਟੀ ਨਾਲ ਹੋਇਆ ਫਿਫਥ ਕਲਾਸ 'ਚ ਸੀਗੀ ਓਹਨੇ ਹੈਲੋ ਕੀਤੀ, ਇੰਸਟਾਗ੍ਰਾਮ ਦੇ ਉੱਪਰ ਅੱਗੇ ਉਹ ਉਹਦੀ ਮਤਲਬ ਉਹ ਸੇਮ ਕਲਾਸ ਉਹ ਮਤ ਜੋ ਉਹਦੀ ਕਲਾਸ 'ਚ ਕੁੜੀ ਸੀ ਦਾ ਹੀ ਨਾਮਓਦਾ ਵੀ ਤੇ ਉਹਨੇ ਸੋਚਿਆ ਕਿ ਹੀ ਕੁੜੀ ਹੈ, ਹਾਏ-ਹੈਲੋ, ਹਾਏ-ਹੈਲੋ ਕਰਦੇ ਰਹੇ ਆਪਾਂ ਅ ਗੱਲਾਂ ਕਰਦੇ ਰਹੇ ਕਿ ਹਾਂ ਕੰਮੋ ਵੀ ਅੱਗੇ ਜਿਹੜਾ ਵੀ ਬੰਦਾ ਜੋ ਵੀ ਸੀ ਗ ਕੁੜੀ ਸੀ ਜਾਂ ਮੁੰਡਾ ਸਾਨੂੰ ਨੀ ਪਤਾ ਓਹ ਵੀ ਅੱਗੇ ਇ ਹੀ ਬਣ ਕੇ ਗੱਲ ਕਰ ਰਿ ਕਿ ਹਾਂ ਮੈਂ ਕਲਾਸ ਦਾ ਹੀ ਹਾਂ ਪਰ ਬਾਅਦ ਚੋਂ ਕਿੰਨੇ ਦਿਨਾਂ ਬਾਅਦ ਚੱਲਿਆ ਉਹ ਕਲਾਸ ਦਾ ਓਹ ਬੱਚਾ ਹੀ ਨੀ ਸੀਗਾ, ਓਹ ਵੱਲਲਾ ਤੇ ਕਈਾਂ ਨਾਮ ਤਾਂ ਹੁਣ ਸਾਨੂੰ ਕੀ ਪਤਾ ਬੱਚੇ ਸੋ ਛੋਟਾ ਬੱਚਾ ਉਹਨੇ ਸੋਚ ਲਿਆ ਹਾਂਜੀ ਮੇਰੀ ਕਲਾਸ ਦੀ ਸਹੇਲੀ ਹੈਗੀ ਹੈ।
ਸਾਨੂੰ ਵੀ ਨੀ ਪਤਾ ਨਾ ਕਿ ਬੱਚਾ ਕਿਹਦੇ ਨਾਲ ਕਰਹਾ ਅਸੀਂ ਵੀ ਸੋਚਿਆ ਹੋਏਗਾ ਕਿ ਸਲੀ ਹੈਗੀ ਤੇ ਨਾਲ ਹੀ ਚਲੋ ਗੱਲ ਕਰਦਾ ਮੇਰਾ ਬੱਚਾ, ਅੱਜ-ਕੱਲ ਬੱਚਿਆਂ ਨੂੰ ਕਰਨੀ ਵੀ ਹੁੰਂਦੀ ਹੈ ਕਿ ਇੱਕ-ਦੂਜੇ ਨਾਲ ਹੋਮਵਰਕ ਡਿਸਕਸ ਕਰਦਾ ਕੋਈ ਕੋਈ ਚੀਜ਼ ਡਿਸਕਸ ਕਰਨੀ ਹੈਏਗੀ ਅ ਤੇ ਹੈ ਹੀ
ਇਹ ਤਾਂ ਹੈ ਚੀਜ਼ਾਂ ਦਾ ਪਰ ਚਲੋ ਥੋੜ੍ਹਾ-ਬਹੁਤ ਧਿਆਨ ਰੱਖੂਗੇ ਤਾਂ ਬੱਚਿਆਂ ਦਾ ਮਤਲਬ ਜ਼ਿਆਦਾ ਓਹ ਨਹੀਂ ਹੋਏਗਾ
ਚਲੋ, ਹਾਂ ਨੈਕਸਟ ਕਰਾਂ ਤੁਹਾਨੂੰ ਫਨ, ਯ ਰੋਕ ਕੇ ਕਰਾਂ? ਨਹੀਂ-ਨਹੀਂ, ਅਹ ਟੈਨ ਮਿੰਟਸ ਹੋ ਗਏ ਨਾ ਮੈਂ ਇਹ ਪੁੱਛ ਰਹੀ ਹਾਂ ਕਿ ਮਤਲਬ ਨੈਕਸਟ ਕੋਲ ਤੁਹਾਡੇ